ਜੀ, ਰਾਮ-ਰਾਮ ਜੀ। ਹੈਲੋ! ਹੋਰ ਸੁ ਮੈਂ ਠੀਕ ਹਾਂ। ਤੁਸੀਂ ਸੁਣਾਓ ਆਪਣਾ।
ਬਸ, ਵਧੀਆ-ਵਧੀਆ। ਤੁਸੀਂ ਦੱਸੋ, ਕੀ ਕਰ ਰਹੇ ਸੀ?
ਮੈਂ ਬਸ ਨਾਸ਼ਤਾ-ਨੁਸ਼ਤਾ ਨਿਪਟਿਆ ਖਾਇਆ। ਹੁਣ ਬੇਟਾ ਆਏਗਾ। ਉਹਨੂੰ ਕੁਝ ਬਣਾ ਕੇ ਦੇਵਾਂਗੀ, ਸ਼ੇਕ ਵਗੈਰਾ। ਤੇ ਬਸ, ਘਰ ਘਰ ਦੇ ਹੀ ਕੰਮ ਲੱਗੇ ਰਹਿੰਦੇ ਹਾਂ।
ਕੋਈ ਜੌਬ ਕਰਦੇ ਹੋ ਜਾਂ ਵੀ ਘਰੇ ਹੀ ਰਹਿੰਦੇ ਹੋ?
ਨਹੀਂ, ਮੈਂ ਘਰੇ ਹੀ ਹੁੰਦੀ ਹਾਂ। ਜੌਬ ਨਹੀਂ ਫਿਲਹਾਲ ਕੋਈ ਫੁੱਲ-ਟਾਈਮ ਹੀ ਜੌਬ। ਕਹਿ ਲਓ, ਘਰ ਦਾ ਹੀ ਕੰਮ ਆਈ ਹੋਈ ਹੈ।
ਸਹੀ ਗੱਲ ਆ, ਸਹੀ ਗੱਲ।
ਹਾਂ ਜੀ, ਅਤੇ ਮੇਰੀ ਹੈਗੀ ਇੱਥੇ ਜਲੰਧਰ 'ਚ ਆਦਰਸ਼ ਨਗਰ
ਓਕੇ
ਹੰਮ, ਅੱਛਾ ਆਪ? ਪੰਜਾਬ ਚ ਹੀ ਹੋ ਗਏ, ਚਲੋ ਦੋਨੋਂ ਹੈਂ ਤੇ ਪੰਜਾਬ ਚ ਹਾਂ। ਹਾਂ ਹਾਂ, ਵਧੀਆ। ਤੇ ਤੁਸੀਂ ਜੌਬ ਕਰਦੇ ਹੋ?
ਨਹੀਂ ਮੈਂ ਨਾ ਥੋੜ੍ਹੇ ਬਹੁਤ ਸੂਟ ਵਗੈਰਾ ਸੇਲ ਕਰਦੀ ਹਾਂ
ਅੱਛਾ ਤੇ ਓਨਲਾਈਨ ਵੀ ਸੇਲ ਕਰਦੇ ਹੋ ਓਨਲਾਈਨ ਵੀ ਏ ਅੱਛਾ ਸਰਗੁਣ ਬੁਟੀਕ ਮੈਂ ਸ਼ਾਇਦ ਨਾਮ ਸੁਣਿਆ ਹੈ ਬੁਟੀਕ ਦਾ
ਪ੍ਰਤੀ ਕਹਿੰਦੇ ਹੋ ਨਾ ਨੈਨਸੀ ਓਰ ਨਾਂ ਨਾਮ ਕੱਚਾ
ਹਾਂਜੀ
ਮੈਂ ਨੈਨਸੀ ਕਹਿੰਦੀ ਹਾਂ ਉਹ ਨੈਨਸੀ ਮੇਰੇ ਕੋਲ ਲੈਂਦੀ ਹੈ ਸਾਰਾ ਕਪੜਾ
ਅੱਛਾ-ਅੱਛਾ ਹਾਂ ਫਿਰ ਸ਼ਾਇਦ ਤਾਂ ਹੀ ਮੈਂ
ਹਾਂ ਉਹਨੇ ਮੈਨੂੰ ਦੱਸਿਆ ਸੀਗਾ ਨਾ ਮੈਨੂੰ ਦੱਸਿਆ ਸੀਗਾ ਉਹਨਾਂ ਨੂੰ
ਹਾਂ ਕਹਿੰਦੇ ਸੀ ਕੱਪੜੇ ਵਧੀਆ ਹੁੰਦੇ ਕਾਫੀ ਅੱਛੇ ਹੁੰਦੇ
ਦੇਖੋ ਜੇ ਮਾਨ ਨੀ ਕਰੀਦਾ ਵੈਸੇ ਤਾਂ ਅੱਛੇ ਅਪਣੇ ਘਰੇ ਤਾਂ ਅੱਛੇ ਲੈ ਕੇ ਆਨੀ ਆ ਹੈਨਾ ਕੋਈ ਕੀ ਹੈ ਸੋਚ ਉਹ ਕੋਈ ਕੱਦੀ ਕੰਪਲੇਂਟ ਆ ਜੇ ਕੀ ਕਹਿਣਾ ਗਾ ਵੈਸੇ ਉਂਜ ਜਾਦਾ ਅਦਰਵਾਇਜ਼ ਮੈਂ ਕਪੜਾ ਤਾਂ ਵਧੀਆ ਹੀ ਲਿਆਦੀ ਹਾਂ
ਆਹੋ, ਚਲੋ। ਵੋਤਾ ਕੱਪੜਿਆਂ ਦਾ ਭੇਦ ਤਾਂ ਕਿਸੇ ਨੂੰ ਵੀ ਪਤਾ ਚੱਲਦਾ।
ਹਾਂਜੀ, ਦੇਖੋ ਅੱਜਕੱਲ੍ਹ ਤਾਂ ਬੰਦੇ ਦੀ ਵੀ ਗਰੰਟੀ ਨਹੀਂ ਹੈਗੀ, ਹੈ ਨਾ?
ਹਾਂ ਫਿਰ ਕੱਪੜਿਆਂ ਦਾ ਤਾਂ ਕੀ ਕਹਿਣਾ।
ਹਾਂ ਬਿਲਕੁਲ ਬਿਲਕੁਲ। ਪਰ ਇਹ ਵੀ ਟੱਚਵੁੱਡ। ਮਤਲਬ, ਅੱਛਾ ਹੈਗਾਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ। ਚਲੋ, ਚੱਲੀ ਜਾਂਦਾ ਮਾੜਾ-ਮੋਟਾ।
ਕੱਪੜਾ ਤੁਸੀਂ ਕਿੱਥੋਂ ਉਧਰੋਂ ਅਹਿਮਦਾਬਾਦ ਵਾਲੀ ਸਾਈਡ ਤੋਂ ਲੈਂਦੇ ਹੋ ਯਾ ਲੁਧਿਆਣੇ ਵਗੈਰਾ
ਐਕਚੁਲੀ ਬਿਮਾਰ ਰਹਿੰਦੀ ਆ ਮੈਨੂੰ ਡਿਪਰੈਸ਼ਨ ਦੀ ਪ੍ਰੋਬਲਮ ਹੈ ਥੋੜੀ ਜੀ
ਅੱਛਾ
ਤੇ ਕੁਛ ਮੈਨੂੰ ਬੈਕ ਦੀ ਸਿਰ ਦੀ ਕਾਫੀ ਮਤਲਬ ਪ੍ਰੋਬਲਮਸ ਨੇ ਤੇ ਮੈਂ ਨਹੀਂ ਜਾ ਸਕਦੀ ਫਿਰ ਮੈਂ ਮਤਲਬ ਵੈਸੇ ਤਾਂ ਜਾਂ ਤਾਂ ਲੁਧਿਆਣੇ ਜਾਂ ਅੰਬਾਲਾ ਇੱਥੇ ਤੱਕ ਵੀ ਹੁਣ ਥੋੜਾ ਜਿਹਾ ਟਾਈਮ ਤੋਂ ਮੈਂ ਜਾ ਰਹੀ ਬਾਰੀ ਓਨਲਾਈਨ ਹੀ ਮੰਗਵਾ ਲੈਂਨੀ ਆਂ ਥੋੜੇ ਬਹੁਤ ਸੂਟ ਕਿਉਂਕਿ ਜਾ ਨੀ ਹੋ ਰਿਹਾ ਇਸ ਟਾਈਮ ਮੇਰੇ ਜ਼ਿਆਦਾ ਮਤਲਬ ਤਬੀਅਤ ਜੀ ਅਪਸੈਟ ਜੀ ਹੋਈ ਪਯੀ ਹੈ ਥੋੜੀ ਜਹੀ
ਅੰਬਾਲਾ ਮਿਲ ਜਾਂਦਾ ਵਧੀਆ ਕੱਪੜਾ
ਹਾਂਜੀ ਹਾਂਜੀ ਮੈਂ ਅੰਬਾਲੇ ਤੋਂ ਹੀ ਲਿਆਨੀ ਹਾਂ ਜ਼ਿਆਦਾ ਲੁੱਧਿਆਣੇ ਤੇ ਮੈ ਹੁਣ ਜਾਨ ਲੱਗੀ ਆ
ਨਾਲ ਅ ਲੁਧਿਆਣਾ ਥੋੜਾ ਹੋਜ਼ਰੀ ਲਈ ਜ਼ਿਆਦਾ ਵਧੀਆ ਹੈਗਾ ਹੈਨਾ
ਉੱਥੇ ਹੋਜਰੀ ਨੀ ਹਾਂ ਉਹ ਸਰਦੀਆਂ ਲਈ ਵਧੀਆ ਇਹ ਗਰਮੀਆਂ ਲਈ ਵਧੀਆ
ਹਾ, ਅੰਬਾਲਾ ਮੇਰੀ ਭੈਣ ਵਿਆਹੀ ਸੀਗੀ ਤੇ ਹੁਣ ਉਹ ਕੈਨੇਡਾ ਸ਼ਿਫਟ ਹੋ ਗਏ। ਹਾਂ ਕੈਨੇਡਾ ਹੋ ਗਏ ਪਰ ਸ਼ਿਫਟ ਦੋ ਸਾਲ ਹੋ ਗਏ ਨੇ ਤੇ ਤਾਂਹੀ ਮੈਂ ਪੁੱਛ ਰਹੀ ਸੀ ਮੈਂ ਕਿਹਾ ਅੰਬਾਲਾ ਵਧੀਆ ਮਿਲਦਾ ਕੱਪੜਾ ਉਹਨੂੰ
ਹਾਂਜੀ-ਹਾਂਜੀ ਸੇਲ ਵਾਸਤੇ-ਸੇਲ ਵਾਸਤੇ ਉਹ ਨਾ ਅਲੱਗ ਮਾਰਕੀਟ ਆਉਂਦੀ ਆ ਇ ਅਗਰ ਤੁਸੀਂ ਕਿਸੇ ਨੇ ਪਰਚੇਸ ਕਰਨਾ ਉਹ ਹੈ ਮਤਲਬ ਉਹੀ ਹੈ ਪਰ ਬਾਹਰ ਵੀ ਇੱਕ ਮਾਰਕੀਟ ਹੈ ਇੱਕ ਅੰਦਰ ਮਾਰਕੀਟ ਹੈ
ਅੱ ਹਮ ਜਿਹੜੇ ਖ਼ਰੀਦਦੇ ਉਹ ਹਾਂ ਉਹਨਾ ਨੂੰ ਜ਼ਿਆਦਾ ਪਤਾ ਰਹੇਗਾ ਨਾ ਜੇੜਾ ਤੁਸੀਂ ਤੇ ਹੁਣ ਕੰਮ ਹੀ ਤੁਹਾਨੂੰ ਜ਼ਿਆਦਾ ਪਤਾ ਹੋਣਾ ਹੈ ਤੁਸੀਂ ਤਾਂ ਕਾਫ਼ੀ ਡੀਪ ਗਏ ਹੋਗੇ ਜਿਸਤਰਾ ਇਹ ਕੰਮ ਤੇ ਜਲੰਧਰ ਵੀ ਤੁਹਾਡੀ ਹੈ ਕੋਈ ਜਾਣਕਾਰੀ ਕਪੜਿਆਂ ਕਿਥ ਕਿਥੋਂ ਲੈਣੇ ਹੋਨ ਸੂਟ ਵਗੈਰਾ ਕੋਈ ਠੀਕ ਰੇਟ।
ਨਈ ਜਲੰਧਰ ਮੇਰੀ ਐਕਚੁਲੀ ਇੱਕ ਮੇਰੀ ਫਰੈਂਡ ਐ, ਮੈ ਐਕਚੂਲੀ ਪਹਿਲਾਂ ਨਾਂ ਬੋਮਬੇ ਰੇਂਦੀ ਸੀਗੀ।
ਅੱਛਾ।
ਤੇ ਉਹ ਮੇਰੇ ਉੱਥੇ ਫਰੈਂਡ ਸੀਗੀ ਬੋਤ ਅੱਛੀ, ਉਹ ਜਲੰਧਰ ਸ਼ਿਫਟ ਕੀਤਾ ਹੋਇਆ ਉਹਨਾਂ ਨੇੇ, ਮੇਰੇ ਕੋਲ ਨੰਬਰ ਤਾਂ ਹੈ ਬਟ ਮੈਨੂੰ ਕਦੇ ਗੱਲ-ਗੁੱਲ ਈ ਨੀ ਕੀ ਕਿ ਕਿੰਨੇ ਸਾਲ ਹੋ ਗਏ। ਉਹ ਰੇਂਦੀ ਉੱਥੇ ਈ ਆ। ਜਲੰਧਰ ਹੀ ਸ਼ਿਫਟ ਹੋਏ ਨੇ
ਵੈਸੇ ਤੇ ਕੋਈ ਕੱਪੜਿਆਂ ਦਾ ਕੰਮ ਕਰਦੇਵੇ ਵੈਸੇ, ਉਹ ਵੀ
ਨਹੀਂ-ਨਹੀਂ ਵੈਸੇ ਈ-ਵੈਸੇ ਈ ਮਤਲਬ, ਹਾਂ ਕੱਪੜੇ ਦਾ ਕੰਮ ਤਾਂ ਨਹੀਂ ਹੁੰ, ਹੁੰ। ਉਹ ਤਾਂ ਕੋਈ ਨੀ ਹੈਗਾ ਤੁਹਾਨੂੰ, ਮੈਂ ਮਤਲਬ ਤੁਸ ਮੇਰੇ ਕੋਲ ਦੇਖ ਲਿਆ ਕਰਿਓ। ਅਗਰ ਤਾਨੂੰ ਪਸੰਦ ਆਂਦਾ ਤਾਂ ਮੈਂ ਮਤਲਬ ਭੇਜ਼ ਦਾਂਗੀ ਸੂਟ ਤਾਂ। ਮੈਂ ਪੇਜ਼ਦੀ ਰੇਨੀ ਆਂ ਬਾਹਰ ਵੀ। ਮੇਰੇ ਕੈਨੇਡਾ ਵੀ ਜਾਂਦੇ ਨੇ ਸੂਟ ਏਦਾਂ।
ਹੁੰ, ਹੁੰ, ਹੁੰ, ਹੁੰ ਠੀਕ ਐ ਫਿਰ ਮੈਂ ਔਨਲਾਈਨ ਵੇਖ ਲਿਆ ਕਰਾਂਗੀ ਨਾ, ਹਾ।
ਹਾਂਜੀ, ਹਾਂ। ਉਹ ਜਿਹੜਾ ਕਿਆ ਕਰੂੰਗੇ ਫੇਰ ਮੈਂ ਭੇਜ ਦਿਆ ਕਰੂੰਗੀ ਤਾਨੂੰ।
ਹਾਂਜੀ, ਚਲੋ ਠੀਕ ਐ ਕੋਈ ਨ ਹਾ ਮਤਲਬ ਪ੍ਰੋ ਹੋਰ ਸਭ ਵਧੀਆ, ਹੋਰ ਬੱਚੇ ਤੁਹਾਡੇ?
ਮੇਰੇ ਕੋਲ ਨਾ ਐਕਚੁਅਲੀ ਦੋ ਬੇਟੀਆਂ ਨੇ ਗਿਆ।
ਅੱਛਾ।
ਇੱਕ ਦੀ ਮੈਂ ਮੈਰਿਜ ਕਰਤੀ। ਅ ਇੱਕ ਮੇਰੇ ਕੋਲ ਮਤਲਬ, ਇੱਕ ਹੈਗੀ ਤੇਈਂ ਕੁ ਸਾਲ ਦੀ।
ਅੱਛਾ, ਤੇ ਅੱਛਾ ਕੀ ਹੋਆ ਉਹਨਾਂ ਨੂੰ?
ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਜੀ, ਦੋ ਹਜ਼ਾਰ ਛੇ ਚ।
ਅੱਛਾ, ਬੜੀ ਜਲਦੀ ਮਤਲਬ ਕੇਹ ਲੋ ਹੋ ਗਿਆ।
ਮੈ, ਮੇਰੇ ਬੱਚੇ ਬੋਤ ਛੋਟੇ ਸੀ ਯਾਰ, ਇੱਕ ਤਾਂ ਤਿੰਨ ਸਾਲ ਦੀ ਸੀਗੀ, ਇੱਕ ਨੌਂ ਸਾਲ ਦੀ ਸੀ ਬੇਟੀ।
ਆਹੋ, ਬੋਤ, ਹਾਂ ਮੁਸ਼ਕਿਲ ਹੋ ਜਾਂਦਾ ਵੈਸੇ ਕੱਲੇ ਬੱਚਿਆਂ ਨੂੰ ਵੀ
ਮੈਂ ਪੇਕੇ ਈ ਰੇਂਨੀ ਆਂ, ਮਤਲਬ ਹਾਂ ਹੁਨ
ਸੰਗਰੂਰ ਤੁਹਾਡੇ ਪੇਕੇ ਵੇ।
ਹਾਂਜੀ-ਹਾਂਜੀ ਪੇਕੇ ਨੇ, ਵਿਆਹੀ ਤੇ ਮੈਂ ਇੱਥੇ ਸੀ ਬੋਮਬੇ
ਅੱਛਾ, ਠੀਕ ਐ। ਹਾਂ ਵੈਸੇ ਵੀ ਉਂਜ ਸੰਗਰੂਰ ਟੂ ਬੋਮਬੇ ਬੜਾ ਮਤਲਬ ਉਹ ਦੂਰ ਦਾ ਜਿਸ ਰਾ ਮਤਲਬ ਕੇਂਦੇ ਨਾ ਰਿਸ਼ਤਾ ਹੋਣਾ, ਅ ਮਤਲਬ ਯਾ ਤੇ ਤੁਹਾਡੀ ਕੋਈ ਰਿਲੇਸ਼ਨ ਹੋਏ
ਨਹੀਂ, ਐਕਚੁਅਲੀ ਨਾ ਮੇਰੀ ਰੀਮੈਰਿਜ ਹੋਈ ਸੀਗੀ।
ਅੱਛਾ-ਅੱਛਾ।
ਤੇ ਪਹਿਲੇ ਹਸਬੈਂਡ ਤੋਂ ਵੱਡੀ ਬੇਟੀ ਪਹਿਲੇ ਹਸਬੈਂਡ ਦੀ ਸੀ। ਉਹ ਥੋੜ੍ਹਾ ਜਿਹਾ ਉੱਥੇ ਡਿਸਪੀਉਟ ਚੱਲਦਾ ਸੀਗਾ। ਫੇਰ ਡਾਈਵੋਰਸ ਹੋਇਆ, ਫੇਰ ਮੇਰੀ ਰੀਮੈਰਿਜ ਹੋਈ ਸੀ। ਤੇ ਬੋਮਬੇ, ਉਹ ਵੀ ਬਸ ਇੱਥੋਂ ਈ ਕਿਸੇ ਨੇ ਵਿੱਚ ਪੈ ਕੇ ਬੋਤ ਅੱਛੇ ਨੇ, ਯੈ, ਐ, ਵੋ, ਐ ਲਾਇਕ ਥੇ ਵੀ, ਕੇਂਦੇ ਕਿਸਮਤ ਤੋਂ ਨੀ ਨਾ ਆਪਾ ਭੱਜ ਸਕਦੇ। ਉੱਥੇ ਵੀ ਧੋਖਾ ਹੋ ਗਿਆ ਬਸ ਮੇਰੇ ਨਾਲ, ਕੁਝ ਵੀ ਨੀ ਸੀਗਾ। ਵੀ ਸਾਢੇ ਪੰਜ ਸਾਲ ਗੁਰਦੁਆਰੇ ਰਹੀ ਮੈਂ, ਉਹਨਾਂ ਨੇ ਘਰੋਂ ਕੱਢ ਤਾ ਸੀ ਮਤਲਬ। ਇਨ-ਲਾਅਜ਼ ਨੇ ਕਹਿੰਦੇ ਸਾਡੇ ਕੋਲ ਹੈ ਹੀ ਨਹੀਂ ਕੁਝ। ਤੁਸੀਂ ਜਾਓ, ਇੱਥੇ ਤੁਹਾਡਾ ਕੁਝ ਨਹੀਂ ਹੈਗਾ।
ਅੱਛਾ, ਜਦੋਂ ਤੁਹਾਡੇ ਹਸਬੈਂਡ ਦੀ ਡੈਥ ਹੋ ਗਈ, ਉਸ ਤੋਂ ਬਾਅਦ ਕੱਢ ਦਿੱਤਾ?
ਨਹੀਂ, ਨਹੀਂ, ਨਹੀਂ, ਨਹੀਂ, ਮੇਰੀ ਦਿ ਮੇਰੇ ਰਸੋਈ ਚੈ ਹੱਸਬੈਂਡ ਨਾਲ ਸੀ, ਉਸ ਟਾਈਮ ਲੇਕਿਣ ਵੌ ਮੇਰੀ ਨਾਲ ਧੋਖ ਵਿਆਹ ਹੋ ਗਿਆ ਸੀ। ਇਨਕੀ ਦੇਖੋ ਬੇਟੀ ਸੀ। ਕੋਈ ਹਾਂ ਨਈ ਸੀ ਕਰਦਾ, ਇਹਨਾਂ ਨੇ ਹਾਂ ਕਰਤੀ ਸੀ। ਵੀ ਚਲੋ ਅਸੀਂ ਕਰ ਲਾਂਗੇ ਮੈਰਿਜ। ਲੇਕਿਨ ਜਦੋਂ ਉਹ ਕੇਂਦੇ ਸਾਡ ਬੋਤ ਰੀ ਚਨੇ, ਯੇ, ਹੈ, ਵੋ, ਹੈ, ਸਾਰੇ ਮੈਨੂੰ ਇੱਥੇ ਸਮਝਾਨ ਲੱਗ ਗਏ ਕਿ ਕੁਝ ਨੀ ਮਿਲਦਾ ਹੁੰਦਾ ਇਨਸਾਨ ਨੂੰ ਜ਼ਿੰਦਗੀ ਚ ਹਰ ਇੱਕ ਚੀਜ਼ ਨਈ ਮਿਲਦੀ।
ਹੁੰ।
ਥੋੜ੍ਹੀ ਦੂਰ ਸਹੀ, ਲੇਕਿਨ ਤੂੰ ਬੇਟੀ ਤਾਂ ਆਪਣੇ ਨਾਲ ਰੱਖ ਸਕੇਂਗੀ। ਤੇ ਮੈਨੇ ਯੈੱਸ ਕਰਤੀ। ਮੈਂ ਕਿਹਾ, ਚਲੋ ਠੀਕ ਹੈ। ਮੈਂ ਕਿਹਾ ਤਿਆਰ ਰੇੜੀਆਂ। ਫਿਰ ਉੱਥੇ ਜਾ ਕੇ ਪਤਾ ਲੱਗਿਆ ਕਿ ਉਹਨਾਂ ਨੇ ਸਾਨੂੰ ਧੋਖਾ ਹੀ ਦਿੱਤਾ। ਸਾਰਾ ਕੁਛ ਸੀ, ਬਟ ਮੇਰੀ ਜੇਠਾਣੀ ਦਾ ਸੀ। ਫੇਰ ਉਹਨਾਂ ਨੇ ਮੈਨੂੰ ਮੈਨੂੰ ਨੌਵੇਂ ਦਿਨ ਹੀ ਘਰੋਂ ਕੱਢਤਾ ਸੀਗਾ।
ਹਮ ਹਮ
ਕਿ ਤੁਸੀਂ ਜਿੱਥੇ ਮਰਜ਼ੀ ਜਾਓ। ਮੈਂ ਕਿਹਾ, ਤੁਹਾਨੂੰ ਦੱਸਿਆ ਕੁਝ ਨਹੀਂ ਗੱਲ ਤਾਂ ਮੈਂ ਮੈਂ ਬਹੁਤ ਜ਼ਿਆਦਾ ਸਟਰੱਗਲ ਕੀਤੀ। ਤਾਂ ਬਹੁਤ ਜ਼ਿਆਦਾ, ਹੁਣ ਤੱਕ ਵੀ ਕਰ ਰਹੀ ਹਾਂ। ਰਾਜੇ, ਹੁਣ ਤੱਕ ਵੀ ਕਰ ਰਹੀ।
ਫਿਰ ਤਾਂ ਹੀ ਤੁਸੀਂ ਕਹਿੰਦੇ ਹੋ ਨਾ, ਡਿਪਰੈਸ਼ਨ ਥੋੜ੍ਹਾ ਤਾਂ ਹੋ ਹੀ ਜਾਂਦਾ ਹੋਨਾ।
ਮਤਲਬ ਦੇਖੋ, ਡਰਿੰਕ ਕਰਦੇ। ਕੋਈ ਕਮਾਈ ਦਾ ਸਾਧਨ ਨਹੀਂ ਸੀ, ਕੁਝ ਵੀ ਨਹੀਂ ਸੀ। ਉੱਥੇ ਵੀ ਬਥੇਰੇ ਪਾਪੜ ਵੇਲੇ, ਲੇਕਿਨ ਬਾਰਲੇ ਸ਼ੈਰ ਨੂੰ ਸਾਨੂੰ ਕੌਨ ਜਾਨਦਾ ਓੱਥੇ, ਹੇਨਾ ਓੱਥੇ ਵੀ ਕੁਛ ਨੀ, ਬਸ ਇੱਥੋਂ ਪੇਕੇ ਦੇ ਦਿੰਦੇ ਸੀ। ਮੇਰੇ ਫਾਦਰ ਅੱਛੀ ਜੋਬ ਤੇ ਸੀਗੇ। ਹੁਨ ਤਾਂ ਓ ਵੀ ਮੇਰੇ ਕਰਕੇ ਟੈਸ਼ਨ ਨਾਲ ਓਨਾਂ ਡੈਥ ਹੋ ਗੀ। ਤੇ ਮਤਲਬ ਓਨਾਂ ਨੇ ਮੇਰਾ ਬੋਤ ਸਾਥ ਦਿੱਤਾ, ਕਦੇ ਵੀਹ ਹਜ਼ਾਰ ਪੇਜ ਦਿੰਦੇ ਸੀ, ਕਦੇ ਪਚੀ- ਪੰਜਾਹ ਹਜ਼ਾਰ ਪੇਜ ਦਿੰਦੇ ਸੀ ਮੇਰਾ ਗੁਜ਼ਾਰਾ ਚਲੋ ਮੈਂ ਇੱਥੋਂ ਪੇਜ ਦਿੰਦੇ ਸੀ, ਓਥੇ ਮਤਲਬ ਕਰੀ ਜਾਂਦੀ ਸੀ। ਓਥੇ ਫੇਰ ਦੋ ਜਾਰ ਛੇ ਚ ਦੋ ਹਜਾਰ ਚ ਦਾ ਵਿਆਹ ਹੋਇਆ ਮੇਰਾ ਸੰਨ ਦੋ ਜਾਰ ਚ, ਦੋ ਹਜ਼ਾਰ ਦੋ ਚ ਬੇਟੀ ਬੋਰਨ ਹੋਈ ਐ। ਦੋ ਜਾਰ ਛੇ ਚ ਓਨਾਂ ਡੈ ਤੇ ਹਾ ਬਸ ਓੱਥੇ ਬੇ ਟੀ ਲੈਣ ਜਾਣਾ ਸੀ ਓੱਥੋਂ ਬਸ ਮੈਂ ਤੇ ਏ ਕੈਨੀ ਕਿ ਮੈਨੇ ਪਰ ਟੱਚਵੁੱਡ, ਵੀ ਮੈਨੂੰ ਪਰਮਾਤਮਾ ਨੇ ਇੱਕ ਮੈ ਕੈਣੀ ਆ ਇਸ ਚੀਜ ਨੂੰ ਲੈ ਕੇ ਯਾਰ ਮੈਂ ਕਰੇ ਏ ਵੀ ਕੈਨੇ ਕਿ ਪਰਮਾਤਮਾ ਨੇ ਮੈਨੂੰ ਗੋਡ ਗਿਫਤ ਦਿੱਤਾ। ਮੈਂ ਕੈਨੀ ਮੇਰਾ ਏਨਾ ਸੋਚਦੀ ਐ, ਏਨਾ ਸੋਚਦੀ ਆ ਮੇਰੇ ਲਈ ਨਾ ਮੈ ਕੈਨੀ ਆ ਬਈ ਪਤਨੀ ਏਵੇਂ ਜਹੇ ਬੱਚੇ ਭਾਗਾਂ ਨਾਲ ਮਿਲਦੇ ਨੇ, ਦੋਨੋ ਵਧੀਆ ਨੇ ਮੇਰੀ ਬੇਟੀਆਂ। ਜਿਹੜੀ ਐਵੇਂ ਵੀ ਮੈਰਿਜ ਹੋ ਗਈ, ਉਹ ਥੋੜ੍ਹਾ ਜਿਹਾ ਆਪਣੇ ਸਸੁਰਾਲ ਚ ਥੋੜ੍ਹਾ ਜਿਹਾ ਬੰਦਾ ਹੋ ਜਾਂਦਾ ਹੈ ਨਾ।
ਹਾਂ, ਹੋਈ ਜਾਂਦਾ। ਹੋਣਾ ਵੀ ਚਾਹੀਦਾ, ਥੋੜ੍ਹਾ ਵੀਂ ਆ ਰਮ ਜਾਵੇ ਕੂ। ਦੀ ਉਹ ਵੀ ਫਿਰ ਅੱਗਲੇ ਉਹਨੇ
ਕਈ ਮੈਂਨੇ ਹੁਣ ਆ ਰਹੀ, ਛੋਟੀ ਬੇਟੀ ਲੈਣ ਗਈ ਉਹਨੂੰ ਉਹ ਕਹਿੰਦੀ, ਮੈਨੂੰ ਲੈ ਜਾਓ ਆਕੇ ਉਹ ਲੈਣ ਗਈ ਹੋਈ ਆ ਹੁਣ ਦੋ ਮੇਰੇ ਕੋਲ ਛੋਟੀ ਜਿਹੀ, ਪੰਜ ਕੁ ਮਹੀਨੇ ਦੀ ਹੈ।
ਅੱਛਾ, ਛੋਟੀ ਜਿਹੀ ਹੈਗੀ। ਹਾਂ ਚੱਲ ਚਲੋ ਘਰ ਆ ਬੱਚੇ ਆਣ-ਜਾਣ ਦਿਲ ਵੀ ਲੱਗਿਆ ਰੈਂਦਾ ਐ।
ਹਾਂਜੀ, ਹਾਂਜੀ। ਤੇ ਚਲੋ ਜਿਵੇਂ ਕਿਵੇ ਬਸ ਚੱਲੀ ਜਾਂਦੇ ਆ ਜੇ ਅਪਨਾ ਗੁਜਾਰਾ ਕਰੀ ਜਾਨੇ ਆ। ਥੋੜਾ ਬੋਤ ਮੈਂ ਕਰ ਲੈਨੀ ਆ, ਏਹ ਸੈਲੂਨ ਦਾ ਕਰਦੀਏ ਥੋੜਾ ਬੋਤ ਬੇਟੀ, ਬਸ ਰਲ ਮਿਲ ਕੇ ਜੇ ਥੋੜਾ ਬੋਤ ਏ ਅਰਨ ਕਰ ਲੈਂਦੇ, ਥੋੜਾ ਬੋਤ ਮੈਂ ਕਰ ਲੈਨੀ ਆ, ਘਰ ਦਾ ਗੁਜਾਰਾ ਕਰੀ ਜਾਨੇ ਆ
ਓਰ ਚਲਦਾ ਏ। ਹਾਂ ਨਈ ਠੀਕ ਐ ਹਿੰਮਤ ਵੀ ਆ ਜਾਂਦੀ ਏ। ਮੈਂ ਦੇਖਿਆ ਬੰਦੇ ਅਗਰ ਸਟਰਗਲ ਕਰਨ ਨਾ ਲਾਈਫ ਚ ਓਨਾਂ 'ਚ ਹਿੰਮਤ
ਹਾਂਜੀ। ਪਰ ਯਰ ਮੈਂ ਏਹ ਕੈਨੀ ਆ ਇੰਨੀ ਸਟਰਗਲ ਨਹੀਂ ਹੋਣੀ ਚਾਹੀਦੀ। ਮੇਰੇ ਹਿਸਾਬ ਨਾਲ ਮੈਂ ਹੁਣ ਤੁਹਾਡ ਨਾਲ ਗੱਲ ਕਰ ਰਈ ਆ ਨਾ ਕਿ ਮੇਰਾ ਇੰਜ ਜੀ ਕਰ ਰੇਆ ਮੈਂ ਉੱ‍ਚੀਂ ਉੱਚੀ ਰੋਵਾਂ। ਮਤਲਬ ਮੇਰਾ ਏਨਾ ਗੱਚ ਪਰਦਾ ਨੇ ਬਈ ਇਕੋ ਗੱਲ ਕਰਦੀ ਆ ਨਾ ਆਪਦੀ ਪਿਛਲੀ, ਮੈਨੂੰ ਇੰਜਾਇਟੀ ਹੋਣ ਲੱਗ ਜਾਂਦੀ ਐ ਵੀ ਮੈਂ ਮੇਰੇ ਨਾਲ ਕੀ ਕੁਛ ਹੋਇਆ, ਬੋਹਤ ਕੁਛ ਹੋਇਆ
ਨਈ, ਤੁਆਡਾ ਸੁਣ ਕੇ ਮੈਨੂੰ ਲੱਗ ਰਿਆ ਵੇ ਤੇ ਜ ਜਿਦੇ ਨਾਲ ਬੀਤਿਆ ਹੋਏ ਓਨੂੰ ਤੇ ਫਿਰ ਵੈਸੇ ਹੀ ਜਾਦਾ ਹੀ ਲੱਗੇਗਾ ਨਾ।
ਦੋ ਮੈਰਿਜ ਕਰਨੀ, ਦੋ ਬੱਚੇ, ਫੇਰ ਦੋਨੋ ਵਾਰੀ ਪੇਕੇ ਪੈਲਾਂ ਡਾਇਵੋਰਸ ਹੋਯਾ ਫੇਰ ਪੇਕੇ, ਫਿਰ ਮੈਰਿਜ ਹੋਈ, ਫਿਰ ਪੇਕੇ ਤੇ ਇੱਕਨ ਨੇ ਬਾਦ ਚ ਪੈਣਾ ਕਿੰਨਾ ਔਖਾ ਐ ਤੁਸੀ ਸੋਚ ਸਕਦੇ ਓ।
ਖਾਤੇ ਬੋਤ ਏ, ਤੇ ਤੁਆਡਾ ਕੋਈ ਬ੍ਰਦਰ ਵਗੈਰਾ ਨੀ ਹੈਗਾ?
ਹੈਗੇ ਨੇ ਦੋ ਬ੍ਰਦਰ ਪੈਨੇ ਕੋਨ ਪੁੱਛਦਾ ਏ ਜਦੋਂ ਪਰਜਾਈਆਂ ਆ ਜਾਂਦੀਆਂ ਨੇ ਕੋਈ ਨੀ ਪੁੱਛਦਾ। ਪੈਲਾਂ ਕੈਂਦਾ ਸਾਡੇ ਸਿਰ ਤੇ ਆ ਕੇ ਸਾਡੇ ਸਿਰ ਤੇ ਆ ਕੇ ਬੈਠ ਗਈ। ਹਨਾ, ਕੁਛ ਏ ਵੀ ਹੋ ਜਾਂਦਾ।
ਆ ਪਰਜਾਈ ਵੀ ਤਾਂ ਤੱਕ ਪੁੱਛਦੇ ਜੇ ਕੁੜੀ ਆਪਣੇ ਘਰ ਖੁਸ਼ ਏ, ਵੈਸੇ ਦੱਸ ਆ ਤੇ, ਜੇ ਆਪਣੇ ਘਰ ਖੁਸ਼ ਏ ਖੁਸ਼ੀ, ਖੁਸ਼ੀ ਆਏ ਤੇ ਚਲੀ ਜਾਏ, ਅਦਰਵਾਈਸ ਨਈ ਏਨਾ ਮਾਂ-ਪਿਓ ਵੇ ਜੇੜੇ ਪੁੱਛਦੇ ਰੈਂਦੇ ਨੇ।
ਜੇੜੇ ਪੁੱਛਦੇ ਨੇ। ਸਈ ਗੱਲ ਐ, ਹੋਰ ਕੋਈ ਨੀ ਪੁੱਛਦਾ। ਕੁਛ ਨਈ ਆ ਜ਼ਿੰਦਗੀ ਚ ਬਸ ਟਾਈਮ ਪਾਸ ਕਰ ਰਹੇ ਨੇ, ਕਰੀ ਜਾਨੇ ਆ। ਤੇ ਓ ਕੈਨੇ ਆ ਕਿ ਪਰਮਾਤਮਾ ਘਰੇ ਤਾਂ
ਹਾਂ, ਕੁੜੀਆਂ ਦਾ ਸਾਥ ਏ ਕੁੜੀਆਂ ਦਾ ਸਾਥ ਹੈਗਾ।
ਕੁੜੀਆਂ ਦਾ ਸਾਥ ਹੈਗਾ।
ਸਾ ਤਾਂ ਹੈਗਾ ਚੱਲੋ, ਤੇ ਬਾਕੀ ਰੱਬ ਨੂੰ ਸਭ ਦਾ ਧਿਆਨ ਹੈ ਚਲੋ ਫਿਰ,
ਹਾਂਜੀ, ਹਾਂ ਮੈਂ ਕਰਦੀ ਹਾਂ ਫੇਰ ਕਰਦੀ ਹਾਂ ਦੀਦੀ ਮੈਂ ਤੁਹਾਨੂੰ ਠੀਕ ਓਕੇ ਜੀ। ਓਕੇ ਜੀ ਬਾਏ ਬਾਏ,